ਹੈਲੋ ਹੈਲੋ
ਹੈਲੋ ਹਾਂਜੀ ਸਤਿ ਸ੍ਰੀ ਅਕਾਲ
ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ
ਬਸ ਵਧੀਆ ਤੁਸੀਂ ਦੱਸੋ ਠੀਕ ਹੌ
ਹਾਂਜੀ ਬਹੁਤ ਵਧੀਆ ਠੀਕ ਹੈ
ਫਰੀ ਸੀ ਅਸ ਟਾਈਮ
ਹਾਂ ਹਾਂਜੀ ਹਾਂਜੀ ਫਰੀ ਅੱਜ ਤੇ ਬਸ ਗਰਮੀ ਬਹੁਤ ਹੋ ਗਈ ਹੈ ਨਾ ਹਾਂ ਗਰਮੀ ਹੋ ਗਈ ਜਲਦੀ ਦਿਨ ਨਿਪਟਾ ਲਈਦਾ
ਅੱਛਾ ਅੱਛਾ ਹਾਂ ਮੈਂ ਵੀ ਬਸ ਡਿਨਰ ਡੂਨਰ ਕਰਵਾ ਕੇ ਤੇ ਮੈਂ ਫੇਰ ਆਈ ਸੀ ਸੈਰ ਛ ਤੇ ਮੈਂ ਕਿਹਾ ਚੱਲ ਬੜਾ ਟਾਈਮ ਹੋ ਗਿਆ ਗੱਲ ਨੀ ਹੋਈ ਤੇ ਗੱਲ ਕਰਦੀ ਹ ਹਾਂਜੀ ਉਹ ਬਸ ਪਤਾ ਕੀ ਅੱਛਾ ਵੀ ਹੀ ਹੈ ਨਾ ਅਰੇ ਗਰਮੀ ਪੜੀ ਹੈ ਹਵਾ ਵੈਸੇ ਥੋੜੀ ਬਹੁਤੀ ਤੇ ਚੱਲ ਹੀ ਰਹੀ ਹੈ ਪਰ ਮਨ ਹੀ ਨਹੀਂ ਕਰਦਾ ਕਮਰੇ ਚੋਂ ਵੀ ਬਾਹਰ ਨਿਕ ਨਿਕਲੇ ਇਹਨੀ
ਨਹੀਂ ਤੁਹਾਡੇ ਇੱਥੇ ਤੇ ਸਵੇਰ ਦੀ ਬਿਲਕੁਲ ਹਵਾ ਨੀ ਸੀ ਚਲਦੀ ਪਈ ਐਡਜਸਟ ਹੋਣੇ ਥੋੜੇ ਦਸ ਮਿੰਟ ਪਹਿਲੇ ਹਵਾ ਚੱਲੀ ਜੇ ਤੇ ਮੈਂ ਆਈ
ਹਾਂ ਮੈਂ ਵੀ ਆਈ ਹਵਾ ਚੱਲ ਰਹੀ ਹੈ ਹੁਣ ਤੇ ਅੱਛੀ ਹਵਾ ਚੱਲ ਰਹੇ ਹੋ ਉੱਪਰ ਤੇ ਹਾਂ ਬਸ ਹਾਂ ਹਾਂ ਅੱਜ ਬਹੁਤ ਗਰਮੀ ਸੀ ਅਜੱ ਨਾ।
ਉਹ ਬਸ ਸਾਰਾ ਦਿਨ ਅੰਦਰ ਬੈਠ-ਬੈਠ ਕੇ ਵੀ ਮਨ ਉਬ ਜਾਉਂਦਾ ਹੈ ਨਾ।
ਹਾਂ ਗਰਮੀ ਚ ਮਨ ਨੀ ਕਰਦਾ ਨਾ। ਅੱਛਾ ਕੋਈ ਕਹਿੰਦਾ ਕੰਮ ਕਰਨ ਦਾ ਵੀ ਨ ਕਰਦਾ ਕੋਈ ਨਵਾਂ ਕੰਮ ਕੋਈ ਬੰਦਾ ਕਰੇ ਕੁਛ ਹੁਣ ਗਰਮੀ ਤੇ ਬੈਠੇ ਰਹੋ ਅੱਛਾ ਫੋਨ ਵੀ ਕਿੰਨੀ ਦੇਰ ਬੰਦਾ ਚਲਾਏਗਾ ਟੀ ਵੀ ਵੀ ਕਿੰਨੀ ਦੇਰ ਦੇਖੇਗਾ।
ਹਾਂਜੀ ਹਾਂਜੀ ਗਾਲ ਤਾਂ ਤੁਹਾਡੀ ਸਹੀ ਹੈ।
ਹਾਂ ਬਸ ਮੈਂ ਕੱਲ ਵੀ ਨਾ ਬਾਹਰ ਹੀ ਸੀ ਹਾਂ ਦੱਸ ਰਹੀ ਸੀ ਮੈਂ ਕੱਲ ਵੀ ਬਾਹਰ ਸੀ ਤੇ। ਤੁਹਾਡੀ ਬੇਟੀ ਮਿਲੀ ਸੀ ਮੈਨੂੰ। ਤੇ ਫਿਰ ਦੱਸ ਰਹੀ ਸੀ ਬਸ ਹਾਂ। ਬੀ ਪਲੱਸ ਟੂ ਉਸ ਨੇ ਕਰ ਲਈ ਹੈ ਪਾਸ ਹੋ ਗਈ ਹੈ। ਤੇ ਫੇਰ ਕਹਿੰਦੀ ਵੀ ਸੀ ਮੈਂ ਕੋਰਸ ਕਰਨ ਲੱਗੀ। ਫਰੀ ਹਾਂ ਹਜੇ। ਪੈ ਅਗਸਤ ਤੱਕ ਹੀ ਖੁੱਲਣਗੇ ਸ਼ਾਇਦ ਕੋਲਜ ਦੇ ਤੇ ਹਾਂ। ਤੇ ਮੇਰੀ ਵੀ ਹੁਣ ਜਿਵੇਂ ਬੇਟੀ ਦੀ ਛੁੱਟੀਆਂ ਪੈ ਜਾਂਦੀਆਂ ਮੈਂ ਕਿਹਾ ਚੱਲ ਪਤਾ ਕਰਦੀ ਹਾਂ, ਕਿਹੜਾ ਕੋਰਸ ਵਗੈਰਾ ਕਰਨਾ ਚਾ ਰਹੀ ਹੈ ਤੇ ਅਗਰ ਹੋ ਸਕੇ ਤੇ ਆਪਣੀ ਬੇਟੀ ਨੂੰ ਵੀ ਜੁਆਇਨ ਨਾਲ ਈ। ਕਰਵਾਦਾਂਗੇ ਤਦ ਮੈਂ ਪੁੱ
ਸਪੋਰਟ ਹਾਂਜੀ ਇਹਨੂੰ ਇੰਟਰਸਟ ਤੇ ਹੈ ਬੜੇ ਐ ਕਦੀ ਮੈਨੂੰ ਤੇ ਬੋਲਦੀ ਹੈ ਕਿ ਮੈਨੂੰ ਨੇਲ ਐਕਟੈਂਸਨ ਜੇ ਕਰਵਾ ਦੋ ਨੇਲਜ ਆਟ ਉਹ ਸਿਖਾ ਦੋ ਕਦੇ ਦਾ ਮਨ ਆ ਜਾਂਦਾ ਹੈ ਮੈਨੂੰ ਬਿਊਟੀਸ਼ਨ ਦਾ ਕੋਰਸ ਕਰਵਾ ਦੋ ਕਦੀ ਬੋਲਦੀ ਹੈ ਕਦੀ ਬੋਲਦੀ ਐ ਮੈਨੂੰ ਸਟੀਚਿੰਗ ਚ ਹੀ ਰਖਵਾ ਦੋ ਟਿਕਦਾ ਨੀ ਪਿਆ ਸੀ ਫਿਰ ਮੈਂ ਤੇ ਦੋਨੋ-ਤਿੰਨੋ ਕੋਰਸ ਦੋਨੋਂ ਪਤਾ ਕਰਾਏ ਸੀ, ਨੇਲ ਆਰਟ ਤੇ ਨੀ ਖੈਰ ਹਜੇ ਪਤਾ ਕਰਵਾਇਆ। ਇਹ ਬਿਟਿਊਸ਼ਨ ਦਾ ਕਰਾਇਆ ਸੀ ਪਤਾ। ਤਾਂ ਤੇ ਉਹ ਮਤਲਬ ਆ ਜੋ ਆਪਣੇ ਸੈਲਫ ਮੇਕਅਪ ਕਰਦੇ ਆ ਨਾ ਹਾਂਜੀ-ਹਾਂਜੀ ਸੈਲਫ ਮੇਕਅਪ ਦਾ ਪਤਾ ਕਰਵਾਇਆ। ਜੀ। ਇਹ ਸਾਡੀ ਹੈਗੀ ਏ ਤੇ ਕੋਲ ਹੀ ਇਹਦੀ ਚੰਡੀ ਕੀ, ਉਹਨਾਂ ਨੇ ਮੇਕਅਪ ਕਰਨ ਤੋਂ ਬਾਅਦ ਮਤਲਬ, ਪ੍ਰਾਈਵੇਟ ਸਟੱਡੀ ਕਰਦੀ ਪਈ। ਤੇ ਨਾਲ ਉਹਨੇ ਨਾ, ਅਹ
ਅੱਛਾ, ਇੰਨੀ ਜਲਦੀ ਟੈਂਥ ਤੋਂ ਬਾਅਦ ਹੀ
ਕੁਛ ਫਾਈਨੈਂਸ਼ੀਅਲ ਕੰਡੀਸ਼ਨ ਕਰਕੇ ਨਾ ਤੇ ਪਾਪਾ ਦੀ ਨਾ ਡੈਥ ਹੋਗੀ। ਤੇ ਜਦੋਂ ਛੋਟੀ ਸੀ ਤੇ ਫੇਰ ਮਦਰ ਨੇ ਹੀ ਸੰਭਾਲਿਆ ਸੀ ਨਾ। ਕੁਛ ਉਹਦੇ ਕਰਕੇ ਥੋੜਾ ਸਟੈਂਡ ਤੇ ਬੱਚਾ ਹੋ ਜਾਂਦਾ ਨਾ, ਤੁਹਾਨੂੰ ਸਮਝ ਰਹੇ ਹੋ, ਹਾਂਜੀ-ਹਾਂਜੀ, ਉਹਦੇ ਕਰਕੇ ਤੇ ਉਹ ਤੇ ਹੁਣ ਪੂਰੀ ਪਰਫੈਕਸ਼ਨ ਆ ਚੁੱਕੀ ਉਹਦੇ ਚ ਪੂਰੀ ਸਹੀ ਹੋ ਗਈ, ਹਾਂਜੀ -ਹਾਂਜੀ। ਉਹਨਾਂ ਕੋਲੋਂ ਪਤਾ ਕਰਵਾਇਆ ਸੀ ਅ ਛੇਆ ਏ ਕਿੰਨਾ ਖਰਚਾ ਏ? ਥਰਟੀ ਥਾਊਂਜਡ ਰੁਪੀਜ ਪਰ ਮੰਥ। ਪੰਜ ਦੱਸਦੀ ਸੀਗੀ।
ਨਹੀਂ, ਸੈਲਫ ਤਾਂ ਤੇ ਥੋੜੇ ਦਿਨਾਂ ਦਾ ਹੀ ਹੋਉ।
ਆ ਜਿਵੇਂ ਮੰਥ ਜਾਂ ਮੈਨੂੰ ਮੰਥ ਚਲੋ ਮੇਰੇ ਕੋਲੋਂ ਗਲਤੀ ਗਲਤੀ ਹੋ ਗਈ ਹੋਏਗੀ। ਮਤਲਬ, ਜਿੰਨਾ ਵੀ ਟਾਈਮ ਉੱਤੇ ਥਰਟੀ ਥਾਉਜਡ ਰੁਪੀਜ ਕਹਿ ਰਹੇ ਨੇ।
ਬਈ ਸੈਲਫ ਦਾ ਪੈਕ, ਹਾਂ ਕਿਉਂਕਿ ਮੈਨੂੰ ਲੱਗਦਾ, ਸੈਲਫ ਤੇ ਦਸ ਪੰਦਰਾਂ ਦਿਨ ਹੀ ਚ ਕਰਵਾ ਦਿੰਦੇ ਨੇ ਕਿਉ
ਹਾਂਜੀ-ਹਾਂਜੀ, ਥਰਟੀ ਥਾਊਜਡ ਰੁਪੀਜ ਮੰਗ ਰਹੀ ਐ, ਮੈਨੂੰ ਵੀ ਨੀ ਮੋੜੇ ਅਜੇ। ਹਜੇ ਪਤਾ ਕੀ ਕਹਿ ਰਹੀ ਐ ਕਹਿ ਰਹੀ ਸੀ ਕਿ ਤੁਹਾਡੇ ਲਈ ਮਤਲਬ ਤੁਸੀ, ਤੂੰ ਮੇਰੀ ਫਰੈਂਡ ਹੈਗੀ ਐ
ਅੱਛਾ, ਹਾਂ ਸਾਰੇ ਲਏ ਤੋ
ਕਹਿ ਰਹੀ ਸੀ ਕਿ ਤੂੰ ਮੇਰੀ ਫਰੈਂਡ ਹੈਗੀ ਹੈ ਤੇ ਤੇਰੇ ਲਈਏ ਥਰਟੀ ਥਾਊਜਡ।
ਨਹੀਂ-ਨਹੀਂ, ਅੱਛਾ ਮੇਰੀ ਗੱਲ ਸੁਣੋ, ਫਿਰ ਐਮ ਦੇ ਕੋਰਸ, ਤੇ ਮੇਰੀ ਅੱਛਾ, ਮੇਰੀ ਗੱਲ ਸੁਣੋ, ਫੇਰ ਐਵੇਂ ਦੇ ਕੋਰਸ ਕਰਾਣੇ ਨੇ ਜਿਹੜੇ ਇਹ ਤੇ ਬੰਦਾ ਅੱਜ- ਕੱਲ ਯੂਟਿਊਬ ਤੇ ਜਾਂ ਸੋਸ਼ਲ ਮੀਡੀਆ ਤੇ ਬੜੀ ਸਾਰੀ ਵੀਡੀਓ ਪਾਈਆ ਹੁੰਦੀਆਂ ਹੈ ਤੇ ਬੰਦਾ ਆਪਣਾ ਸਮਾਨ ਲਿਆ
ਨੇ ਹਾਂਜੀ, ਕਜ਼ਨ ਨੇ ਵੀ ਸਿੱਖਣਾ ਸੀ ਤੇ ਕਜ਼ਨ ਨੇ ਫੇਰ ਇਹਨੂੰ ਕਿਹਾ ਕਿ ਤੀਹ ਹਜ਼ਾਰ ਰੁਪਏ ਉਹਨੂੰ ਦੇਣੇ ਨੇ। ਉਨੇ ਮਹੀਨਾ ਵੀ ਨੀ ਲਗਾਉਣਾ। ਤੇ ਜਿਸ ਤਰਾਂ ਤੁਸੀਂ ਦੱਸਦੇ ਪਏ ਹੋ। ਕੀ ਅਸੀਂ ਮਹੀਨਾ ਵੀ ਨਹੀ ਜਾਣਾ ਸਿੱਖ ਲੈਣਾ ਫਟਾ ਫਟ ਸੇਲਫ ਮੇਕਿੰਗ ਚ ਕਿੰਨੇ ਕੁ ਸਟੈਪ ਹੁੰਦੇ ਹੋਏਗੇ। ਹਨਾ ਤੁਸੀਂ ਆਪ ਹੀ ਸੋਚੋ ਤੇ ਤੀਹ ਹਜ਼ਾਰ ਰੁਪਏ ਮਹੀਨਾ ਦੇਣ ਨਾਲੋ ਤੇ ਯੂਟਿਊਬ ਤੋਂ ਸਿੱਖ ਲੈਂਦੇ ਹਾ।
ਮੈਂ ਉਹੀ ਤੇ ਗੱਲ ਕਰ ਰਹੀ ਹ ਪ੍ਰੋਡਕਟ, ਅੱਛਾ ਮੇਰੀ ਨੋਨ ਚ ਆ ਮੇਰੀ ਮਤਲਬ ਕਹਿਣ ਮੇਰੀ ਭਤੀਜੀ ਲਗਦੀ ਹੈ। ਬਈ ਕਜ਼ਨ ਨਈ। ਤੇ ਉਹਨੇ ਜੋ ਨੇਲਸ ਦਾ ਜੋ ਹੈ ਨਾ ਉਹ ਇੰਨੇ ਪਿਆਰੇ ਨੇਲਸ ਕਰਦੀ ਹੈ, ਉਹਨੇ ਕਿੱਧਰੇ ਨੀ ਗਈ ਕਿੱਧਰੇ ਨੀ ਸਿੱਖੀ ਉਹਨੇ ਯੂਟਿਊਬ ਤੋਂ ਦੇਖ ਕੇ ਸਮਾਨ ਮੰਗਾ ਆਇਆ। ਉੱਥੋਂ ਹੀ ਪੂਰਾ ਦੇਖ ਕੇ ਉਹਨੇ ਸਿੱਖ ਲਿਆ ਹਾਂ ਤੇ ਉਹਦੀ ਚਾਚੀ ਆਈ ਦੀ ਸੀ ਸੀ ਮੈਨੂੰ ਵਿਆਹ ਤੇ ਮਿਲੀ ਤੇ ਉਹਨੇ ਲਗਾਏ ਹੋਏ ਸੀ ਨੇਲਸ ਕੀਤੇ ਹੋਏ ਸੀ ਉੱਤੇ ਆਰਟ ਪ੍ਰੋਪਰ ਪੂਰੀ ਬੜੀ ਓਨੀ ਔਰ ਬਿਲਕੁਲ ਨੀਟ ਐਂਡ ਕਲੀਨ, ਤੇ ਫੇਰ ਮੈਨੂੰ ਕੈ ਰੇ ਸੀ ਉਨੇ ਕਿਤੇ ਨੇ ਤੇ, ਮੈਂ, ਕਿਹਾ ਕਿੱਖੇ ਨੇ ਅਰੇ, ਉਹ ਨਾਇੰਥ ਵਿੱਚ ਹੇ, ਅਜੇ ਸਿਰਫ।
ਅੱਛਾ।
ਹਾਂ ਉਹਨੂੰ ਸ਼ੌਕ ਹੋਨਾ ਉਹਨੇ ਕਿਤੇ ਹੋਏ ਮੈਂ ਬੜੀ ਖੁਸ਼ ਹੋਈ, ਮੈਂ ਕਿਹਾ ਚਲ ਮੇਰੇ ਵੀ ਕਰ ਦੇਗੀ, ਕਹਿੰਦੀ ਬਸ ਉਹਨੂੰ ਸ਼ੌਕ ਏ, ਤੇ ਸਮਾਨ ਮੰਗਵਾ ਕੇ ਉਹਨੇ ਆਪ ਹੀ ਸ਼ੁਰੂ ਕਰ ਲਏ, ਬਈ ਐਵ ਅਗਰ ਤੁਹਾਡਾ ਇੰਟਰਸਟ ਆ ਨਾ ਫੇਰ ਤੇ ਇਹ ਚੀਜ਼ਾਂ ਤੇ ਅਸੀ ਸੀਂਖ ਸਕਦੇ ਹ ਯੂਟਿਊਬ ਤੋਂ ਇਸ ਇਲਾਵਾ ਮੈਂ ਸੋਚਰੀ ਸੀ, ਕੋਈ ਕੋਰਸ ਹੋਏ ਲਾਈਕ ਜਿਵੇਂ ਚੱਲ ਕੰਪਿਊਟਰ ਲਾਇਨ ਏ ਹਨਾ।
ਹਾਂਜੀ ਕੰਪਿਊਟਰ ਦਾ ਵੀ, ਕੰਪਿਊਟਰ ਦਾ ਵੀ ਕਹਿ ਰਹੀ ਸੀ। ਕਿ ਮੰਮਾ ਕੰਪਿਊਟਰ ਕਿਉਂ ਕਿ, ਜੋ ਐਨੇ ਸਟੱਡੀ ਹੁਣ ਆਣ ਵਾਲੀ ਸਟੱਡੀ ਕਰਨੀ ਹੈ, ਨਾ ਹਾਂ, ਉਹਦੇ ਚ ਏਹ ਕੰਪਿਊਟਰ ਤੇ, ਵਗੈਰਾ ਤੋਂ ਜੋ-ਜੋ ਕੰਪਿਊਟਰ ਚ ਹੁੰਦਾ ਮੈਨੂੰ ਵੇਸੇ ਐਕ੍ਸ ਇੰਨੀ ਨੌਲੇਜ ਨਹੀਂ ਹੈਗੀ। ਤੇ ਜਿਸ ਬੱਚਿਆਂ ਨੂੰ ਜਿਆਦਾ ਪਤਾ ਹੁੰਦਾ। ਹਾਂ, ਹਾਲ ਤੇ ਬੇਸਿਕ, ਨਹੀਂ ਬੇਸਿਕ ਤੇ ਦੇਖੋ ਬੱਚਾ ਸਕੂਲੋਂ ਹੀ ਸਿੱਖ ਲੈਂਦੇ ਨੇ। ਜਿੜ ਪਾਈਥਨ ਵਗੈਰਾ ਸ਼ਾਇਦ ਮੇ ਬੀ, ਕਿਉਂਕਿ ਹਾਂਜੀ ਉਹਦੇ ਵਾਸਤੇ ਕਹਿ ਰਹੀ ਸੀ, ਤੇ ਉਹ ਚੀਜ਼ਾਂ ਵਾਸਤੇ ਕਹਿ ਰਹੀ ਸੀ, ਤੇ ਬੇਸਿਕ ਤੇ ਬੱਚਿਆਂ ਨੂੰ ਆਉਂਦਾ ਹੀ ਪਯਾ ਸਕੂਲ ਹੀ ਸਿਖਾ ਦਿੰਦੇ ਨੇ
ਅੱਛਾ- ਅੱਛਾ- ਅੱਛਾ ਬਸ ਮੈਂ ਵੀ ਨਾ ਹਾਂ, ਏਹੀ ਦੇਖ ਰਹੀ ਸੀ ਮੈਂ ਕਿ ਭੀ ਕਿ ਐਵੇਂ ਨਾ ਮੇਰਾ ਮਨ ਨਹੀਂ ਹੈ, ਏਨੂੰ ਬਿਊਟੀਸ਼ਯਨ ਯਾਂ ਉਹਦਾ ਪਰ ਜਿਹੜਾ ਤੁਸੀਂ ਕਹਿ ਰਹੇ ਹੋ ਸਟੀਿਚਿੰਗ ਦਾ ਕਹਿ ਰਹੀ ਹੈ, ਏਹ ਤਾਂ ਅਜਕਲ ਦੇ ਬੱਚੇ
ਅਰੇ ਨਹੀਂ ਸਟਿਚਿੰਗ ਪਤਾ ਕਿਉਂ ਕਹਿ ਰਹੀ ਏ। ਦੱਸਾਂ, ਮੈਂ ਤੁਹਾਨੂੰ ਸਟੀਿਚਿੰਗ ਕਿਉਂ ਕਹਿ ਰਹੀ ਏ। ਸਟੀਚਿਂਗ ਤਾਂ ਕਹਿ ਰਹੀ ਏ ਕਿ ਜੇਸ ਰਾਂ ਕਿ ਹੁਣ ਕੋਈ, ਜੈਸੇ ਹੁਣ ਅਸੀਂ ਮਾਰਕਿਟ ਗਏ ਹਾਂ ਕੁਛ ਮਿਲ ਗਿਆ ਆਜਾ ਕੱਪੜਾ ਲੈ, ਕੇ, ਤੇ ਬਈ ਫਟਾ- ਫਟ ਹਾਂ, ਡਿਪੈਂਡ ਨਾ ਰਹਿਣਾ ਪਏ ਕਿਸੇ ਤੇ। ਮਤਲਬ ਜਿਵੇੇ ਕੱਲ ਕੋਈ ਫੰਕਸ਼ਨ ਏ ਦੋ, ਤਿੰਨ ਦਿਨ ਬਾਅਦ ਫਟਾਫਟ ਸੀ ਕੇ ਪਾ ਲਈਏ। ਅਪਣੀ ਮਰਜੀ ਦਾ, ਜਿਵੇਂ ਕੌਲੇਜ ਗਰ੍ਲ੍ ਹਾਂ ਕੌਲੇਜ ਮਤਲਬ ਅਪਣੀ ਕੁੜਤੀ ਵਗੈਰਾ ਬੰਦਾ ਸੀ ਲੈਂਦਾ ਅਪਣੇ ਆਪ। ਦੇਖੋ ਮੈਂ ਤਾਂ ਮੇਰਾ ਮੰਨਣਾ ਦੇਖੋ, ਐ ਵੇ ਜਿੰਨੇ ਹੁਨਰ ਤੁਹਾਡੇ ਅੰਦਰ ਹੋ ਹੋਣ ਨਾ, ਉਹਨੇ ਹੀ ਥੋੜੇ।
ਹਾਂ- ਹਾਂ। ਆਣਾ ਸਭ ਕੁਛ ਚਾਹੀਦਾ ਬੱਚਿਆਂ ਨੂੰ ਅਗਰ ਨਹੀਂ
ਤੁਸੀਂ ਕਰੋ ਨਾ ਕਰੋ ਉਹ ਇੱਕ ਅਲੱਗ ਮੈਟਰ ਏ, ਹਾਂਜੀ। ਹਾਂਜੀ, ਮੈਂ ਤੇ ਅਪਣੀ ਬੇਟੀ ਨੂੰ ਕਿਹਾ ਮੇਰੇ ਕੋਲੋਂ ਸਿੱਖ ਲੈ ਪਰ ਬੱਚਾ ਘਰੋਂ ਨੀ ਨਾ ਸਿੱਖਦਾ। ਐਵੇਂ ਤੇ ਮੇਰੀ ਭਾਬੀ ਕਹਿ ਰਹੇ ਨੇ ਜੇ ਨਾਨੀ ਜੀ ਕਹਿ ਰਹੇ ਨੇ ਕਿ ਚਲੋ ਮੈਂ ਸਿਖਾ ਦਿੰਨੀ ਆ ਬੱਚਿਆਂ ਨੂੰ। ਬਟ ਨਹੀਂ, ਬੱਚਾ ਘਰੋਂ ਦੀ ਕਦੇ ਵੀ ਨਹੀਂ ਸਿੱਖ ਪਾਂਦਾ। ਪਤਾ ਜਿਹੜੇ ਏਰੀਏ 'ਚ ਸਿਖਾਂਦੇ ਨੇ ਨਾ ਉਹ ਏਰੀਆ ਸਹੀ ਨੀ ਹੈ ਮੈਂ ਤੇ ਭੇਜਣ ਨੂੰ ਤਿਆਰ ਆ। ਉਹ ਏਰਿਆ ਸਹੀ ਨਈ ਤੇ ਮੈਨੂੰ ਅਪਣੀ ਬੇ ਬੇਟੀ ਨੂੰ ਨਾ ਉਧਰ ਭੇਜਣਾ ਥੋੜ੍ਹਾ ਠੀਕ ਨਈ ਲਗਦਾ। ਤੇ ਮੈਂ ਸਿਖਾਵਾਂਗੀ ਮੈਂ ਆਪ ਈ ਇਹਨੂੰ ਸਿਖਾਵਾਂਗੀ ਮੈਂ ਵੀ ਸੋਚ ਰਹੀ ਆ ਵੀ ਥੋੜਾ ਬਹੁਤਾ ਜੇ ਕੁੜਤੀ ਕਰਨਾ ਸਿਖਾ ਦਾ ਇਹਨੂੰ ਵੀ ਕੁੁਰਤੀ ਸੀਨੀ ਏ।
ਅਰੇ, ਪਤਾ ਅਗਰ ਤੁਹਾਨੂੰ ਆਂਦੀ ਏ ਸੀਨੀ, ਉਹੀ ਗੱਲ ਹੋ ਜਾਂਦੀ ਏ ਨਾ ਤੁਹਾਨੂੰ ਅਗਰ ਸੀਨਾ ਆਉਂਦਾ ਤੁਸੀਂ ਆਪਣੇ ਜਿਵੇਂ ਇਹਦੇ 'ਚ ਵੀ ਜੋ ਬੇਸਿਕ ਸਟੈਪ ਹੁਣ ਮੇਰੇ ਉਹ ਸਿਖਾਓ ਬੱਚੇ ਨੂੰ ਉਸ ਤੋਂ ਬਾਅਦ ਐਦਾ ਵੀ ਤੇ ਉਹੀ ਹੈ ਨਾ ਫੋਨ 'ਚ ਉਹਦੇ ਵੇਖੋ ਸਭ ਕੁਛ
ਮੈਂ ਕਹਿ ਰਹੀ ਸੀ ਆ ਕਿਉਂ ਨਾ ਮੈਂ ਕਹਿਨੀ ਹਾਂ ਜਿਵੇਂ ਕੀ ਤੁਹਾਡੀ ਬੇਟੀ ਏ ਇੱਕ ਤੇ ਮੇਰੀ ਬੇਟੀ ਏ, ਤੇ ਮੇਰੀ ਇੱਕ ਜਠਾਨੀ ਇਹ ਉਹਨਾਂ ਦੀ ਵੀ ਬੇਟੀ ਏ ਇਹ ਤਿੰਨ ਐਨਾ ਨੂੰ ਜਿਵੇਂ ਅਗਰ ਚਾਏ ਤਾਂ ਮੇਕਅੱਪ ਕਰਨਾ ਸੀ ਦੇਖੋ ਅੱਜ ਕੱਲ ਸੈਲਫ ਮੇਕਅੱਪ ਵੀ ਆਣਾ ਬਹੁਤ ਜਰੂਰੀ ਏ। ਤੁਸੀ ਦੇਖੋ ਸਾਰੀ ਲਾਈਫ ਮੈ ਵੀ ਨਿਕਾਲ ਤੀ ਮੈਂ ਤੇ ਫੰਕਸ਼ਨਾ 'ਚ ਵੀ ਸਚ ਸੱਚੀ ਦੱਸਾਂ ਮੈਂ ਤੇ ਏਦਾਂ ਹੀ ਚਲੇ ਜਾਨੀ। ਮੈਨੂੰ ਨੀ ਆਂਦਾ ਕਰਨਾ, ਤੇ ਮੈਂ ਚਾਹਨੀ ਆ ਕਿ ਮੇਰੀ ਬੇਟੀ ਤੀ ਨੂੰ ਹਾਏ, ਆਉਣ ਵਾਲੇ ਟਾਈਮ ਇੱਚ ਹੁਣ ਦੇਖੋ ਸਾਡੀ ਵੀ ਏਜ ਹੋਈ ਜਾ ਰਹੀ, ਕਿੰਨਾ ਕੁ ਅਸੀਂ ਬਿਨਾ ਮੇਕਅੱਪ ਤੋਂ ਥੋੜਾ ਬਹੁਤਾ ਤੇ ਬੰਦੇ ਨੂੰ ਹਰ ਫੰਕਸ਼ਨਲੀ ਕਰਨਾ ਪੈਂਦਾ ਨਾ। ਕਿੰਨਾ-ਕਿੰਨਾ ਪੈਸਾ ਦੇਣਾ ਪੈਂਦਾ ਏ? ਮੈਂ ਕਹਿ ਰਹੀ ਸੀ ਕਿ ਤੂੰ ਨਾ ਤਿੰਨੋ ਬੱਚੇ ਬ ਅ ਅਛੇ ਪ੍ਰੋਡਕਟਸ ਖਰੀਦ ਲਣ ਹੈਨਾ, ਦੋਨੋ ਤਿੰਨੋ ਬੱਚੇ ਤੇ ਹਾਂਜੀ ਰਲ ਕੇ ਖ਼ਰੀਦ ਲੈਣ, ਤੇ ਫਿਰ ਯੂਟਿਊਬ ਤੋਂ ਕਲਾਸਿਸ ਲੈ ਲਣ ਫਿਰ ਆਜ ਕਰਨਾ ਇਹਨਾਂ ਨੂੰ ਛੁੱਟੀਆਂ ਵੀ ਨਹੀਂ ਹੋਈਆਂ ਹਾਂਜੀ, ਹਾਂਜੀ-ਹਾਂਜੀ ਮੈਂ ਤੇ ਇਹ ਸੋਚ ਸੀ ਹਾਂ, ਵੀ ਇੱਕ ਦੂਜੇ ਦਾ ਕਾਰ ਈਆ, ਆ ਜਾ ਇੱਕ ਜਿਵੇਂ ਤੁਹਾਡੀ ਬੇਟੀ ਮੇਰੇ ਘਰ ਆ ਇਹ
ਹਾਂ-ਹਾਂ, ਕੋਲ-ਕੋਲ ਈ ਹੈ ਕਾਰ, ਹਾਂ ਮੈਨੂੰ ਪਤਾ ਆ, ਦੀਦੀ ਮਿਲੇ ਸੀ ਉਸ ਦਿਨ ਸੈਰ ਕਰਦੇ ਹੋਏ।
ਚਲੋ ਤਾਡੀ ਬੇਟੀਆਂ ਤੇ ਫਰੀ ਹੈਗੀਆਂ ਨੇ, ਤੁਹਾਡੀ ਤੇ ਸਕੂਲ ਜਾਂਦੀ ਹੈ, ਥੋੜਾ ਜਿਹਾ ਟਾਈਮ ਜਿਵੇ ਸੰਡੇ ਨੂੰ ਨਿਕਾਲ ਲਏ। ਸੈਟਰਡੇ ਨੂੰ ਨਿਕਾਲ ਲੈ ਟਾਈਮ।
ਨਹੀਂ ਹੁਣ ਤੇ ਦੇਖੋ ਨਾ, ਮੈਂ ਤਦੀ ਕਹ ਰਹੀ ਸੀ ਇੱਕ ਮਹੀਨਾ ਛੁੱਟੀਆਂ ਹੈ ਨਾ, ਤੇ ਤਦ ਹੀ ਤੇ ਮੈਂ ਮੈ ਕਹਿ ਰਹੀ ਸੀ, ਮੈਂ ਕਿਹਾ ਚੱਲ ਘਰ ਬੇ
ਹਾਂ ਮੈਂ ਬਹੁਤ ਅੱਛਾ ਆ, ਮੈਂ ਕੇਹਣੀ ਆ, ਇਹਨਾਂ ਨੂੰ ਕਹੋ ਯੂਟਿਊਬ ਤੋਂ ਅਹ ਸੈਲਫ ਮੇਕਅਪ ਸਿੱਖ ਲੈਣ ਬੈਠ ਕੇ ਆਪਣੇ-ਆਪਣੇ ਜੇਵੇਂ ਦੋ ਪ੍ਰੋਡਕਟ ਤੁਸੀਂ ਲੈਲੋ। ਦੋ ਪ੍ਰੋਡਕ ਮੈਂ ਮੰਗਵਾ ਦਿੰਦੀ ਹਾਂ, ਦੋ ਪ੍ਰੋਡਕਟ ਕਜ਼ਨ ਜਿਹੜੀ ਹੈਗੀ ਆ ਉਹ ਰਲਕੇ ਹਾਂਜੀ, ਰਲਕੇ ਪ੍ਰੋਡਕਟ ਅਪਣੇ-ਅਪਣੇ ਖਰੀਦ ਲੋ। ਹੈਨਾ, ਤੇ ਏਸ ਤਰ੍ਹਾਂ ਕਰ ਲੈਣ, ਬੱਚਿਆਂ ਨੂੰ ਤੇ ਦੇਖੋ ਹਰ ਹੁਨਰ ਆਣਾ ਚਾਹੀ
ਹੂੰ-ਹੂੰ-ਹੂੰ-ਹੂੰ-ਹੂੰ। ਬਿਲਕੁ-ਬਿਲਕੁਲ-ਬਿਲਕੁਲ। ਸਹੀ ਕਹਿ ਰਹੇ ਹੋ ਤੁਸੀਂ। ਹਮ-ਹਮ।
ਗੱਲ ਕਰਾਂਗੀ ਮੈਂ ਜੇ ਤੁਸੀਂ ਵੀ ਇੰਟਰਸਟਿਡ ਹੈਗੇ ਹੋ, ਤੇ ਮੈਂ ਬੱਚਿਆਂ ਨਾਲ ਗੱਲ ਕਰਕੇ ਦੇਖਾਂਗੀ।
ਦੀਏ ਬਨਵਾਈ ਨਾ, ਬੜੀ ਸਾਰੀ ਚੀਜ਼ਾਂ ਦੱਸ ਰਹੇ ਸੀ, ਮੈਨੂੰ ਸਮਝੀ ਆ ਯਾਰ ਮੈਂ ਕਿਹਾ ਚਲ ਉਹਦੀ ਮੰਮ ਮੰਮਾ ਨਾਲ ਗੱਲ ਕਰਨੀ ਆ, ਕਿਉਂਕਿ ਬੱਚਿਆਂ ਦਾ ਬੇ ਨਾ ਸਾਰੀ ਚੀਜ਼ਾਂ ਬ ਬਚੇ ਨੂੰ ਹੁੰਦਾ ਸਭ ਕੁਛ ਸਿੱਖ ਗਿਆ ਤੇ ਉਹ ਕਨਫਿਊਜ ਹੁੰਦਾ ਬੱਚਾ, ਕਿ ਮੈਂ ਦੇਖਾਂਗੀ, ਮੈਂ ਇਹ ਕਰਾਂਗੀ, ਉਹ ਕਰਾਂਗੀ। ਐਵੇਂ ਮ ਮਿਲੀ ਸੀ, ਤੇ ਕਹਿ ਰਹੀ ਸੀ। ਤੇ ਫਿਰ ਮੈਂ ਆਪਣੀ ਬੇਟੀ ਨੂੰ ਗੱਲ ਕੀਤੀ, ਉਹ ਕਹਿੰਦੀ ਚਲੋ ਮੰਮਾ ਪੁੱਛਲੋ ਉਹਨੂੰ ਮੇਰੀ ਬੇਟੀ ਨੂੰ। ਤੇ ਮੈਨੂੰ ਕਹਿੰਦੇ ਡਾਂਸ ਕਲਾਸ ਕਰਵਾ ਦੇ। ਹਾਂ ਡਾਂਸ ਕਲਾਸ ਜੋਇਨ ਕਰਵਾ ਦੇ ਤੇ ਖੁਦ ਬੜਾ ਅੱਛਾ ਡਾਂਸ ਕਰਦੀ ਏ। ਪਰ ਫਿਰ ਆਪੇ ਕਹਿੰਦੀ ਕਿ ਮੰਮਾ ਜੋ ਅਸੀ ਕਰ ਨਾ ਉਹ ਡਾਂਸ ਨਹੀਂ ਹੁੰਦਾ। ਪਤਾ ਡਾਂਸ ਕਿੰਨਾ ਅੱਛਾ ਹੁੰਦਾ। ਤੁਸੀਂ ਸਮਝਦੇ ਉਥੇ ਤੁਹਾਨੂੰ ਪਤਾ ਪੰਜਾਬੀ ਹੋਈਆ ਡਾਂਸ ਕੀਤਾ। ਭਾਂਗੜਾ ਖਤਮ। ਹੁਣ ਸਕੂਲੇ ਐਨੂ ਨੂੰ ਪਾਰਟੀਸਪੇਟ ਕੀਤਾ ਸੀ। ਇਹਨੇ ਉਹ ਹਿੱਪ ਹੋਪ ਸਿਖਾ ਰਹੇ ਸੀ ਕਹਿ- ਦੀ ਮੰਮੀ ਇੰਨੇ ਟਫ ਡਾਂਸ ਹੁੰਦੇ ਨੇ। ਤੁਹਾਨੂੰ ਪਰ ਕੀ ਪਤਾ ਤਾਂ ਕਿ
ਹਾਂਜੀ ਹਾਂਜੀ ਹਾਂਜੀ। ਅੱਛਾ- ਅੱਛਾ। ਮੇਰੀ ਬੇਟੀ ਤੇ ਬਹੁਤ ਕੋਰਸਿਸ ਦੱਸਦੀ ਏ। ਬਸ ਕਰਦੀ ਨੀ ਪਈ ਦ ਬਹੁਤ ਕੁੱਛ ਏ, ਮੈਨੂੰ ਇਹ ਕਰਨਾ। ਮੈਨੂੰ ਐ
ਉਈ ਮੈਂ ਤੱਦੀ ਤਾਂ ਮੈਂ ਕਹਿ ਰਹੀ ਸੀ ਕਿ ਉ ਕਿ, ਹਜੇ ਕੱਲੀ ਆ ਓ। ਹੁਣ ਜਿਵੇਂ ਮੇਰੀ ਬੇਟੀ ਵੀ ਫ੍ਰੀ ਹੋ ਜਾਏਗੀ ਦਸ ਦਿਨ ਤੱਕ। ਜੂਨ ਦਾ ਮਹੀਨਾ ਹੈਗਾ ਤੇ, ਮੈਂ ਉਹੀ ਕਹਿੰਦੀ ਪੈ ਰਲ ਕੇ ਨਾ ਫਿਰ ਜੇ ਆਪਣਾ ਮਾਈੰਡ ਸੈਟ ਕਰ ਲਾ ਕੇ ਚੱਲ ਅਸੀਂ ਦੋਨੇ ਏ ਚਾਹਨੇ ਆ, ਔਰ ਪਤਾ ਤੁਹਾਨੂੰ ਪਤਾ ਦੂਰ ਵੀ ਏ, ਸਾਡੇ ਨਾਲੇ ਬੱਚੇ ਨੂੰ ਫਿਰ ਕੱਲਾ ਕੱ ਕਿੱਥੇ ਜਾਏ। ਦੋ ਜਿੰਨੀਆਂ ਰਲ ਕੇ ਜਾਨੀਆਂ ਨਾ ਫ਼ੇਰ ਤੇ ਕੋਈ ਗੱਲ ਨੀ ਹੈਗੀ।
ਅੱਛਾ। ਤੁਹਾਡੀ ਬੇਟੀ ਡਾਂਸ ਦੇ ਬਾਰੇ ਬੋਲ ਰਹੀ ਹੈ, ਕਿ ਡਾਂਸ ਪੁਛਣਾੁ ਉਹਨੇ।
ਉਹ ਨਾ ਜਿੱਥੇ ਟਿਊਸ਼ਨ ਜਾਂਦੀ ਹੈ ਨਾ ਜਿਸ ਮਾਰਕੀਟ ਵਿੱਚ ਹੈਗਾ। ਮੇਨ ਮਾਰਕਿਟ ਵਿੱਚ ਹੈ। ਟਊਸ਼ਨ ਸੈਂਟਰ। ਨਾ, ਤੇ ਉਹਦੇ ਕੋਲ ਡਾਂਸ ਕਲਾਸ ਵੀ। ਤੇ ਕਹਿੰਦੇ ਸੀ ਮੰਮਾ ਮੈਂ ਡਾਂਸ ਕ ਸਿੱਖਣਾ। ਤੇ ਫੇਰ ਮੈਂ ਹਜੇ ਬੋਲਿਆ ਮੈਂ ਕਿਹਾ ਹਜੇ ਨਹੀਂ। ਨਵੇਂ ਨਵਾਂ ਕਲਾਸ ਜੋ ਇਹ ਨਾ ਤੇ ਬਰਡਨ ਹੁੰਦਾ ਪੜ੍ਹਾਈ ਦਾ। ਤੇ ਹਜੇ ਤੂੰ ਆਪਣਾ ਸਿਲੇਬਸ ਸਿਲੂਬਸ ਕਰ ਲੈ। ਛੁਟੀਆਂ ਚ ਦੇਖਾਂਗੇ। ਇੱਕ ਮਹੀਨਾ ਲਗਾ ਲੇ। ਤਦ ਮੈਂ ਪੁੱਛ ਰਹੀ ਸੀ ਤੇ ਮੈਂ ਕਿਹਾ ਚੱਲ ਸੀ। ਚ ਇੱਕ ਚੀਜ਼ ਹੀ ਰਲ ਕੇ, ਤੇ ਕਹਾਂਗੇ। ਦੋਨੋ ਆਪਸ ਵਿਚ ਗੱਲ ਕਰ ਲੈਣ। ਜਿਹਦੇ ਚ ਵੀ ਇਹਨਾਂ ਦਾ ਇੰਟਰਸਟ ਬਣਦਾ ਤੇ
ਹਾਂ -ਹਾਂ। ਉਹ ਕਰ ਲੈਣ ਹਾਂ ਠੀਕ ਹੈ। ਕੋਈ ਨੀ। ਮੈਂ, ਵੀ ਥੋੜਾ ਜਿਹਾ ਬੇਟੀ ਨੂੰ ਦੱਸ ਦਾਂਗੀ ਏਦਾਂ ਦ ਤੁਹਾਡੀ ਕੋਲ ਆਈ ਸੀਗੀ। ਤੇ ਕੁੱਛ ਆਪੇ ਵੀ ਦੋਨੋ ਤੇ ਹੋ ਜਾਏਗਾ।
ਨਾਲੇ ਪਤਾ ਮਹਿੰਗਾ ਜਿਵੇਂ ਹੁਣ ਤੁਸੀ ਸੇਲਫ਼ ਮੇਕਅੱਪ ਥਰਟੀ ਥਾਉਸੰਡ ਕਹਿ ਰਹੇ ਓ। ਇੰਨਾ ਮਹਿੰਗਾ ਤਾਂ ਮੈਂ ਨੀ ਕਰਵਾ ਸਕਦੀ। ਮੈਂ ਤੇ ਕੀ ਚੱਲ ਡਾਂਸ ਪੰਦਰਾਂ ਸੌ ਦੋ ਹਜ਼ਾਰ ਤੇ ਹੋ ਜੇ। ਮਹੀਨੇ ਦੀ ਉਹ ਸ਼ੁਰੂ ਕਰ ਲੈਣ। ਹਨਾ ਐਵੇਂ ਦਾ ਤੇ ਕੋਈ ਕਰ ਸਕਦਾ ਬੰਦਾ। ਹਾਂ। ਕੋਈ ਨੀ ਚਲੋ ਦੇਖਣਾ। ਫੇਰ ਦੱਸਣਾ ਮੈਨੂੰ।
ਇਹ ਨੈਲਸ ਆਰਟ ਦਾ ਵੀ ਬਾਰੇ ਪੁੱਛਾਂਗੀ। ਮੈਂ ਇੱਕ ਵਾਰੀ ਨੈਲਜ਼ ਆਰਟ ਦੇ ਬਾਰੇ ਵੀ
ਉਹ ਤਾਂ ਵੀ ਕਹਿੰਦੇ ਨੇ ਯੂਟਿਊਬ ਤੇ ਬਈ ਫੋਨ ਤੇ ਬਹੁਤ ਸਹੀ ਸਿਖਾਉਂਦੇ ਨੇ ਉਹ ਤਾਂ ਫ਼ੇਰ। ਕਿਉਂਕਿ ਮੈਂ ਦੱਸ ਰਹੀ ਮੇਰੀ ਨੋਨ ਵਿੱਚ ਨਾ ਮੇਰੀ ਭਤੀਜੀ ਲੱਗੀ ਹੈ ਉਹ ਬਹੁਤ ਸੋਨਾ ਕਰਦੀ ਪਈ ਤੇ ਤਦ ਫਿਰ ਮੈਂ ਅਗਰ ਸਾਡੇ ਇੰਟਰਸਟ ਹੁੰਦਾ ਨਾ ਤੇ ਫੇਰ ਤੇ ਕਰ ਲਏਗਾ।
ਹਾਂਜੀ। ਹਾਂਜੀ।
ਹਾਂਜੀ। ਚਲੋ ਠੀਕ ਹੈ। ਫੇਰ ਦੱਸਣਾ ਮੈਨੂੰ ਹੈਂ। ਓਕੇ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ।